ਹੈਲੋ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ।
ਬਸ ਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ ਤੁਸੀਂ ਸੁਣਾਓ ਜੀ।
ਬਸ ਜੀ ਬੈਠੀ ਹੋਈ ਹਾਂ ਤੁਸੀਂ ਦੱਸੋ।
ਬਸ ਜੀ ਅੱਜ ਆਪਾਂ ਯਾਤਰਾ ਬਾਰੇ ਗੱਲ ਕਰਨੀ ਆ ਜੀ। ਦੱਸੋ ਨਾ ਤੁਸੀਂ ਆਖਰੀ ਤਾਂ ਕਿਹੜੀ ਕੀਤੀ ਸੀਗੀ ਜੀ।
ਹਾਂਜੀ ਮੈਂ ਦਿੱਲੀ ਹੋ ਕੇ ਆਈ ਸੀ ਜੀ।
ਅੱਛਾ ਜੀ ਕੀ ਕੰਮ ਸੀਗਾ ਜੀ ਦਿੱਲੀ।
ਹਾਂਜੀ ਤੁਹਾਨੂੰ ਪਤਾ ਦਿੱਲੀ ਗੁਰਦੁਆਰੇ ਸਾਹਿਬ ਬਹੁਤ ਜ਼ਿਆਦਾ ਹੈਗੇ ਆਪਾਂ ਗੁਰਦੁਆਰੇ ਮੱਥਾ ਟੇਕਣ ਗਏ ਸੀ।
ਅੱਛਾ ਜੀ ਇਹ ਹੈ ਕਿ ਮੈਂ ਵੀ ਮੈਂ ਮੇਰੇ ਮਦਰ ਨਾਲ ਗਿਆ ਸੀਗਾ ਜੀ ਦਿੱਲੀ ਗਿਆ ਸੀਗਾ ਅ ਮੇਰਾ ਬ੍ਰਦਰ ਰਹਿੰਦਾ ਜੀ ਨਾ ਗੁੜਗਾਉ। ਹਾਂਜੀ ਹਾਂਜੀ ਆਪਾਂ ਵੀ ਘੁੰਮੇ ਫਿਰੇ ਸਾਰਾ ਕੁੱਝ ਆਪਾਂ ਵੀ ਗੁਰਦੁਆਰੇ ਗਏ ਸੀਗੇ ਇੱਕ ਦਿਨ ਸਾਨੂੰ ਜੈਪੁਰ ਵੀ। ਘਮਾਇਆ ਸੀਗਾ ਜੀ ਸਾਰੇ ਮੈਲਮੋਲ ਮੈਲਮੋਲ ਦਿਖਾਏ ਸੀਗੇ ਜੀ
ਅੱਛਾ ਜੀ।
ਹਾਂਜੀ ਜੀ ਹੋਰ ਤੁਸੀਂ ਦੱਸੋ ਜੀ।
ਹਾਂਜੀ ਹਾਂਜੀ ਹੋਰ ਤੁਹਾਨੂੰ ਕਿੱਥੇ ਕਿੱਥੇ ਘੁੰਮਣਾ ਪਸੰਦ ਹੈ ਹਿਲ ਸਟੇਸ਼ਨ ਪਸੰਦ ਹੈ ਤੁਹਾਨੂੰ। ਘੁੰਮਦੇ।
ਮਤਲਬ ਠੀਕ ਠੀਕ ਹੈ।
ਅੱਛਾ ਜੀ।
ਤੁਸੀਂ ਦੱਸੋ ਜੀ ‌
ਆਹ ਹਾਂਜੀ ਮੈਨੂੰ ਤਾਂ ਬਹੋਤ ਪਸੰਦ ਆ ਘੁੰਮਨਾ ਜੀ।
ਅੱਛਾ ਜੀ।
ਮੇਰੇ ਮੰਮਾ ਨੂੰ ਪਸੰਦ ਨਹੀਂ ਹੈਗਾ ਫਿਰ ਆਪਾਂ ਘੱਟ ਜਾਈਦਾ ਜਿੱਦਾਂ ਉਹਨਾ ਨੂੰ ਟ੍ਰੈਵਲਿੰਗ ਇੰਨੀ ‌। ਪਸੰਦ ਨੀ ਓਹ ਥੱਕ ਬਹੋਤ ਜਲਦੀ ਜਾਂਦੇ ਆ।
ਅੱਛਾ ਜੀ ਅੱਛਾ ਜੀ ਮੇਰੇ ਮਦਰ ਦਾ ਵੀ ਏਦਾਂ ਆ ਜੀ।
ਹਾਂਜੀ ਹਾਂਜੀ ਜਿੱਦਾਂ ਆਪਾਂ ਮੁ ‌‌। ਸਰ ਮਾਮੂ ਨੇ ਬੁਲਾਇਆ ਸੀ ਇਸ ਵਾਰ ਕੀ ਆ ਜਾਓ ਮਿਲ ਜੋੋ ਤੇ ਮੰਮਾ ‌। ਕਹਿੰਦੇ ਹੁਨ ਰੱਖੜੀ ਤੇ ਹੀ ਜਾਵਾਂਗੇ ਸਿੱਧਾ ਬਾਰ ਬਾਰ ਜਾ ਨੀ ਹੋ ਨਾ ਕਿਉਂਕਿ ਸਾਨੂੰ ਛੇ ਸੱਤ ਘੰਟੇ ਲੱਗ ਜਾਂਦੇ ਪਹੁੰਚਦੇ ਮੁਕਤਸਰ।
ਅੱਛਾ ਜੀ।
ਹਾਂਜੀ। ਤੇ ਫੇਰ ਕਹਿੰਦੇ ਇੱਕ ਵਾਰੀ ਰੱਖੜੀ ਤੇ ਹੁਨ ਜਾਵਾਂਗੇ ਫੇਰ ਮਾਮੂ ਕਹਿੰਦੇ ਨਾ ਰੱਖੜੀ ਤੇ ਨੀ ਆਂਦੇ ਤੁਸੀਂ। ਕਹਿੰਦੇ ਫੇਰ ਜੂਨ ਚ ਨੀ ਜਾਂਦੇ ਫਿਰ ਇਕੱਠੇ ਇੱਕੋ ਵਾਰੀ ਉਦੋਂ ਹੀ ਜਾਵਾਂਗੇ।
ਚਲੋ ਜੀ ਵਧੀਆ ਵਧੀਆ ਹੁਣ ਬਸ ਆਪਾਂ ਵੀ ਇੱਕ ਵਾਰੀ ਦੇਖਦੇ ਹ ਜੀ। ਪਲੈਨ ਬਣਾਈਏ ਪਟਨਾ ਸਹਾਬ ਜਾ ਕੇ ਆਵਾਂ ਗੇ ਜੀ।
ਅੱਛਾ ਜੀ।
ਹਾਂਜੀ ਹਾਂਜੀ ਪਟਨਾ ਸਹਾਬ ਜਾਈ ਘੁੰਮ ਘੁੰਮ ਕੇ ਆਵਾਂਗੇ ਜੀ ਕਿਉਂ ਸਾਡਾ ਪਟਨਾ ਸਾਹਿਬ ਰਹਿ ਗਿਆ ਜੀ ਜਾਨ ਵਾਲਾ।
ਅੱਛਾ ਜੀ।
ਬਸ ਹਾਂਜੀ ਆਪਾਂ ਵੀ ਬਸ ਓਥੇ ਘੁੰਮ ਕੇ ਆਈਏ ਮਜ਼ੇ ਕਰਕੇ ਆਈਏ ਜੀ। ਮੱਥਾ ਟੇਕਿ ਆਈ ਰ। ਬਸ ਦੇਖੋ ਕਦੋਂ ਪਲੈਣ ਮੰਨ ਜਾਂਦਾ।
ਹਾਂਜੀ ਹਾਂਜੀ ਅੱਜ ਕਲ ਤੇ ਸਾਰੇ ਜਾਨੇ ਹਿਲਸ। ਸਟੇਸ਼ਨ ਜਾ ਰਿਹਾ ਮਨਾਲੀ ਸ਼ਿਮਲਾ ਵਗੈਰਾ ਹਨਾ।
ਹਾਂਜੀ, ਹਾਂਜੀ।
ਹਾਂਜੀ ਅੱਜ ਕੱਲ ਜਾਨ ਦਾ ਮਾਹੋਲ ਹੀ ਨੀ ਉੱਥੇ ਐਨਾ ਕਹਿੰਦੇ ਰਸ਼ ਹੋਇਆ ਪਿਆ, ਹਰ ਜਗ੍ਹਾ
ਅੱਛਾ ਜੀ,
ਹਾਂਜੀ, ਅਹ ਮੇਰੇ ਕਹਿੰਦੇ ਫਰੈਂਡ ਗਈ ਸੀ ਕਹਿੰਦੇ ਸਾਰੇ ਹੀ ਉਥੇ ਅਹ ਉਹ ਗਈ ਸੀ। ਉੱਥੇ ਸ਼ਿਮਲਾ ਕਹਿੰਦੇ ਸਾਰਾ ਹੀ ਭਰਿਆ ਹੋਇਆ ਤੁਰਨ ਦੀ, ਜਿੱਦਾਂ ਮੋਲ ਰੋਡ ਉੱਥੇ ਦੀ ਮੇਨ ਹੈ ਨਾ ਆਈ ਥਕ ਉੱਥੋਂ ਦੀ ਪਤਾ ਨੀ। ਉੱਥੋਂ ਦੀ ਉੱਥੋਂ ਦੀ ਕੋਈ ਰੋਡ ਹੈ ਮੇਨ ਉੱਥੋਂ ਤੁਰ ਹੋਨੇ ਕਹਿੰਦੇ ਸਾਰਾ ਹੀ ਭਰਿਆ ਹੋਇਆ ਉੱਥੇ ਤੂਰੀ ਨਾ ਹੋਵੇ ਮਤਲਬ ਐਨਾ ਕੰਜਸਟਿਡ ਹੋਈ ਪਈ ਆ ਪਲੇਸ ਸਾਰੀ ਕਹਿੰਦੇ ਬਹੋਤ ਰਸ਼ ਆ ਉੱਥੇ ਤੇ।
ਅੱਛਾ ਜੀ
ਤਾਂ ਹੀ ਮੇਰੇ ਪਾਪਾ ਕਹਿੰਦੇ ਜਾਓ ਤਾਂ ਕਹਿੰਦੇ ਓਫ ਸੀਜਨ ਚੱਲ ਜਓ ਹੁਨ ਜਾਨ ਦਾ ਫਾਇਦਾ ਨ ਏਨੇ ਰਾਸ਼। ਜਾਨਦਾਂ
ਹੁਨ ਤਾਂ ਹੁਨ ਤਾਂ ਗਰਮੀ ਬਹੋਤ ਜਆਦਾ ਹੋਈ ਪਈ ਆ ਨਾ।
ਹਾਂਜੀ ਗਰਮੀ ਬਹੋਤ ਜਆਦਾ ਹੋਈ ਪਈ ਅਜੇ ਕਹਿੰਦੇ ਸ ਮਤਲਬ ਬੰਦਾ ਬਾਹਰ ਚਲ ਜੇ ਇੰਨੀ ਧੂੱਪਾ ਅੱਜ ਬਾਰਿਸ਼ ਪਈ। ਤੁਹਾਨੂੰ ਪਤਾ ਥੋੜ੍ਹੀ ਦੇਰ ਤਾਂ ਥੋੜਾ ਠੰਡਾ ਮੌਸਮ ਹੈਗਾ।
ਅੱਛਾ ਜੀ
ਹਾਂ
ਹਾਂਜੀ ਹੁਨ ਇਹ ਹੈ ਕਿ ਗਰਮੀ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਪਈ ਹੋਈ ਐ ਦੋ ਤਿੰਨ ਦਿਨ ਦੀ ਹੁਣ ਬਾਰਿਸ਼ ਇੱਕ- ਇੱਕ ਰਾਤੀ ਪਈ ਸੀਗੀ ਪਰਸੋਂ ਬੜੀ ਤੇਜ਼ ਪਈ ਸੀਗੀ।
ਹਾਂਜੀ-ਹਾਂਜੀ।
ਹਾਂ, ਇਹ ਹੈ ਕਿ ਅਨਬਨ, ਹੁਣ ਇਹ ਹੈ ਕਿ ਥੋੜਾ ਜਿ ਮਹੀਨਾ ਹੀ ਲੱਗ ਰਿਹਾ, ਇਹ ਵਾਲਾ ਬਾਰਿਸ਼ ਦਾ ਹੈਗਾ।
ਹਾਂਜੀ-ਹਾਂਜੀ, ਉਹ ਮੇਰਾ ਬ੍ਰਦਰ ਦਿਖਾ ਰਿਹਾ ਸੀ। ਸਾਰਾ ਹੀ ਹਫ਼ਤਾ ਕਹਿੰਦੇ ਬਾਰਿਸ਼, ਨਾਲ ਭਰਿਆ ਹੋਇਆ। ਦਿੱਲੀ, ਮੁੰਬਈ ਹਰ ਜਗਾ ਬਾਰਿਸ਼ ਹੀ ਹੈਗੀ ਆ, ਹਫ਼ਤਾ।
ਅੱਛਾ ਜੀ, ਹੋ ਹੋਰ ਤੁਸੀਂ ਕਿੜੀ ਕਿਹੜੀ- ਕਿਹੜੀ ਯਾਤਰਾ ਕੀਤੀ ਹੈ ਜੀ।
ਆਹ ਹਾਂਜੀ, ਕਹਿੰਦੇ ਆਪਾਂ ਮਨਾਲੀ ਗਏ ਸੀ। ਕਹਿੰਦੇ ਸਾਰੀ ਫੈਮਲੀ ਮਿਲ ਕੇ ਕਹਿੰਦੇ। ਜਿੱਦਾਂ ਸਾਡੇ ਮਾਮਾ ਜੀ ਹੈਗੇ ਆ। ਪਾਪਾ ਦੇ ਮਾਮਾ ਆਪਾਂ ਵੀ ਮਾਮਾ ਜੀ ਕਹਿੰਦੇ ਹਾਂ ਉਹਨਾਂ ਨੂੰ, ਤੇ ਆਪਾਂ ਸਾਰੇ ਉਹ ਇਕੱਠੇ ਗਏ ਸੀ। ਜੀ ਕਹਿੰਦੇ, ਮਨਾਲੀ ਸਾਰਾ ਘੁੰਮ ਵਗੈਰਾ ਕੇ ਆਏ, ਉਹਨਾਂ ਦਾ ਮੁੰਡਾ ਬਾਹਰ ਜਾਣਾ ਸੀ ਨਾ। ਉਸ ਤੋਂ ਪਹਿਲੇ ਫੇਰ ਆਪਾਂ ਕੱ- ਕੇ ਹੋ ਕੇ ਆਏ, ਹਾਂਜੀ ਬੜਾ ਹੀ। ਮਜ਼ਾ ਆਇਆ, ਕਹਿੰਦੇ- ਤੇ ਬਾਕੀ ਤੁਹਾਨੂੰ ਪਤਾ ਹੀ ਹੈ, ਹਿਲ ਸਟੇਸ਼ਨ ਤੇ ਮਜ਼ਾ ਸਭ ਨੂੰ ਹੀ ਆਉਂਦਾ ਹੈ। ਬਾਕੀ ਸੁੱਖ ਤਾਂ ਹਾਂਜੀ ਸੁੱਖ ਤਾਂ ਤੁਹਾਨੂੰ ਪਤਾ ਘਰ ਆ ਕੇ ਹੀ ਮਿਲਦਾ, ਜਿਹੜੀ ਥਕਾਵਟ ਜਿਹੜੀ ਵੀ ਹੁੰਦੀ ਉੱਥੇ ਆ ਘਰ ਆ ਕੇ ਹੀ ਲੈਂਦੀ ਹੈ ਸਾਰੀ।
ਅੱਛਾ ਜੀ, ਤੁਸੀਂ ਅੰਮ੍ਰਿਤਸਰ ਗਏ ਹੋ ਜੀ?
ਹਾਂਜੀ- ਹਾਂਜੀ ਅੰਮ੍ਰਿਤਸਰ ਜਿਦਾ ਸਾਡਾ ਗੇੜਾ ਲੱਗ ਹੀ ਜਾਂਦਾ ਮਹੀਨੇ ਚ। ਜਾਂ ਹਫ਼ਤੇ ਚ ਤਾਂ ਜਿੱਦਾਂ ਮੇਰਾ ਬ੍ਰਦਰ ਹਰ ਸੰਡੇ ਜਾਂਦਾ ਹੈ ਅ ਸ਼ਹੀਦਾਂ ਸਾਹਿਬ ਤੇ ਮੈਂ ਵੀ ਕਦੇ- ਕਦੇ ਨਾਲ ਚੱਲ ਜਾਂਦੀ ਹਾਂ।
ਅੱਛਾ ਜੀ, ਤੁਸੀਂ ਚਲ ਜਾਨੇ ਹੋ ਜੀ।
ਹਾਂਜੀ- ਹਾਂਜੀ ਫੇਰ ਮੱਥਾ ਵਗੈਰਾ ਟੇਕ ਆਈਦਾ ਚੁਪ ਪੈਰਾ ਵਗੈਰਾ ਕੱਟ ਆਈ ਦਾ ਤੁਹਾਨੂੰ ਪਤਾ ਸੰਡੇ ਚੁਪਹਿਰਾ ਹੁੰਦਾ ਉੱਥੇ।
ਚਲੋ ਜੀ ਇਹ ਤਾਂ ਵਧੀਆ ਗੱਲ ਹੈ ਜੀ।
ਹਾਂਜੀ- ਹਾਂਜੀ ਹੋਰ ਦੱਸੋ ਤੁਸੀਂ?
ਬਸ ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਜੀ। ਤੁਹਾਨੂੰ ਪਤਾ ਅੱਜ ਕੱਲ ਇੰਨੀਆਂ ਜਗਾ ਘੁੰਮਣ ਦੀਆਂ ਇੱਕ ਕਸ਼ਮੀਰ ਮੈਂ ਚਾਹੁੰਦੀ ਹਾਂ ਕਿ ਆਪਾਂ ਘੁੰਮ ਕੇ ਆਈਏ, ਮਤਲਬ ਘਰਦਿਆਂ ਨਾਲ ਮੈਂ ਜਾ ਕੇ ਆਵਾਂ ਕਸ਼ਮੀਰ।
ਅੱਛਾ ਜੀ ਕਸ਼ਮੀਰ ਘੁੰਮਣ ਜਾਣਾ ਜੀ ਤੁਸੀਂ।
ਹਾਂਜੀ ਕਸ਼ਮੀਰ ਤੁਹਾਨੂੰ ਪਤਾ ਇੰਨਾ ਵਧੀਆ ਹੈਗਾ। ਕਹਿੰਦੇ ਵਾਧਦੀਆਂ ਕਸ਼ਮੀਰ ਦੀਆਂ, ਕਹਿੰਦੇ ਤੁਸੀਂ ਹੋਰ ਕੁਛ ਨਹੀਂ ਦੇਖਿਆ ਕਸ਼ਮੀਰ ਤਾਂ ਦੇਖ। ਖੋ ਕਹਿੰਦੇ ਆ ਨਾ।
ਅੱਛਾ ਜੀ।
ਹਾਂਜੀ- ਹਾਂਜੀ ਕਸ਼ਮੀਰ ਜਿੱਦਾਂ ਮੈਨੂੰ ਬੜਾ ਹੀ ਸ਼ੌਂਕ ਹੈ ਕਸ਼ਮੀਰ ਮੈਂ ਪੰਜ- ਸੱਤ ਦਿਨ ਰਹਿ ਕੇ ਆਵਾਂ ਪੂਰਾ ਕਸ਼ਮੀਰ ਘੁੰਮ ਕੇ ਆਵਾਂ, ਉੱਥੇ ਦਾਲ ਲੇਕਸ ਸੋਨਮਾਰਗ, ਗੁਲਮਾਰਗ ਕਹਿੰਦੇ ਬਹੁਤ ਜਗਾ ਘੁੰਮਣ ਦੀਆਂ ਉੱਥੇ ਹੈਗੀਆਂ।
ਚਲੋ ਇਹ ਤਾਂ ਵਧੀਆ, ਐ ਹਾ ਤੁਸੀਂ ਹਿਮਾਚਲ ਗਏ ਜੀ ਆਪਾਂ ਗਏ ਹੋਏ ਹਿਮਾਚਲ, ਤੁਸੀਂ ਹਿਮਾਚਲ ਗਏ?
ਨਹੀਂ ਜੀ, ਮੈਂ ਹਿਮਾਚਲ ਨਹੀਂ ਗਈ ਮੇਰਾ ਬ੍ਰਦਰ ਗਿਆ ਹੋਇਆ ਹਿਮਾਚਲ।
ਹਾਂਜੀ ਹਿਮਾਚਲ ਵੀ ਬਹੁਤ ਵਧੀਆ ਹੈਗਾ ਜੀ, ਤੁਸੀਂ ਜਾ ਕੇ ਤਾਂ ਉਥੇ ਘਰ ਇਨੇ ਸੋਹਣੇ- ਸੋਹਣੇ ਨਾ, ਹਾਂਜੀ- ਹਾਂਜੀ।
ਜੰਮੂ ਵੀ ਗਿਆ ਹੋਇਆ ਉਹ ਕਹਿੰਦੇ ਉਹਦਾ ਫਰੈਂਡ ਰਹਿੰਦਾ ਸੀ ਤੇ ਉਹ ਜੰਮੂ ਉਹਨਾਂ ਦੇ ਵਿਆਹ ਤੇ ਗਿਆ ਸੀ ਬੜਾ ਅਲੱਗ ਮਾਹੌਲ ਹੁੰਦਾ ਜੰਮੂ ਦਾ, ਉਹਨਾਂ ਦੇ ਵਿਆਹ ਵੀ ਅਲੱਗ ਤਰੀਕੇ ਦੇ ਹੁੰਦੇ ਹੈ।
ਅੱਛਾ ਜੀ।
ਹਾਂਜੀ- ਹਾਂਜੀ।
ਚਲੋ ਇਹ ਤਾਂ ਵਧੀਆ ਗੱਲ ਹੈ, ਮੈਂ ਤੁਹਾਡਾ ਭਰਾ ਘੁੰਮਦਾ ਹੀ ਰਹਿੰਦਾ, ਘੁੰਮਦਾ ਫਿਰਦਾ ਹੀ ਰਹਿੰਦਾ।
ਹਾਂਜੀ- ਹਾਂਜੀ ਉਹ ਤਾਂ ਮਕਲੋਡਗੰਜ ਵੀ ਹੋ ਕੇ ਆਯਾ ਬਸ ਆਪਾਂ ਈ ਨੀ ਜਾਣਦੇ, ਮੇਰਾ ਭਰਾ ਹੀ ਘੁੰਮਦਾ ਰਹਿੰਦਾ।
ਮੇਰਾ ਵੀ ਭਰਾ ਤਾਂ ਇਏਦਾਂ ਹੀ ਆ ਜੀ ਕਦੇ ਉਹਨੇ ਇੱਧਰ ਚੱਲ ਜਾਣਾ ਕਦੇ ਇੱਧਰ ਹੁਣ ਵੀ ਉਹ ਹਿਮਾਚਲ ਘੁੰਮ ਕੇ ਆਇਆ।
ਅੱਛਾ ਜੀ।
ਹਾਂਜੀ ਹੁਣ ਆਇਆ ਸੀ ਘਰੇ ਤੁਹਾਡੇ, ਪਾਠ ਸੀਗਾ ਫੇਰ ਹੁਣ ਹਾਂਜੀ ਹੁਣ ਫੇਰ ਆ- ਤਾਂ ਇਹ ਅੰਮ੍ਰਿਤਸਰ ਹੋ ਕੇ ਆਏ ਸੀਗੇ।
ਅੱਛਾ ਜੀ।
ਹਾਂਜੀ ਉਹ ਵੀ ਬਸ ਫਿਰਦਾ ਤੁਰਦਾ ਹੀ ਰਹਿੰਦਾ ਟੂਰ ਦਾ, ਕਰਦਾ ਹੀ ਰਹਿੰਦਾ।
ਹਾਂਜੀ ਸਾਰਿਆਂ ਨੂੰ ਘੁੰਮਣ ਦਾ ਸ਼ੌਕ ਹੁੰਦਾ, ਹਨਾ ਜੀ।
ਹਾਂਜੀ- ਹਾਂਜੀ ਤੁਸੀਂ ਮਨਾਲੀ ਗਏ ਜੀ?
ਮਨਾਲੀ ਤੁਹਾਨੂੰ ਦੱਸ ਤਾਂ ਰਹੀ ਆ, ਬਹੁਤ ਪਹਿਲੇ ਗਈ ਸੀ ਇੰਨੇ ਸਾਲਾਂ ਪਹਿਲੇ।
ਅੱਛਾ ਜੀ, ਆਪਾਂ ਵੀ ਬੜੇ ਸਾਲਾਂ ਪਹਿਲੇ ਗਏ ਸੀਗੇ ਜੀ ਮੰਨਾਲੀ।
ਮੈਂ ਤੇ ਛੋਟੀ ਹੁੰਦੇ ਲੈ ਕੇ ਗਈ ਉਸ ਤੋਂ ਬਾਅਦ ਕਦੇ ਘੁਮਾਨ ਨੀ ਲੈ ਕੇ ਗਏ।
ਅੱਛਾ ਜੀ, ਚਲੋ ਇਹ ਤਾਂ ਵਧੀਆ ਜੀ।
ਹਾਂਜੀ-ਹਾਂਜੀ, ਨਹੀਂ- ਨਹੀਂ ਵੀ ਤੁਸੀਂ ਗਏ ਹੋ ਡਲਹੋਜੀ?
ਹਾਂਜੀ-ਹਾਂਜੀ, ਮੈਂ- ਮੈਂ ਗਿਆ ਜੀ, ਮੈਂ, ਮੇਰੇ ਮੰਮਾ- ਪਾਪਾ ਭਰਾ, ਤਾਇ ਜੀ ਸਭ। ਸਾਰੇ ਲੈ ਕੇ ਆਏ ਸੀ ਡਲਹੋਜੀ।
ਦਮਨ।
ਹਾਂਜੀ ਤੁਸੀਂ ਸੁਣਾਓ ਜੀ?
ਹਾਂਜੀ- ਹਾਂਜੀ ਮਤਲਬ ਤੁਸੀਂ ਬਹੁਤ ਜ਼ਿਆਦਾ ਘੁੰਮਦੇ ਹੋ ਤੁਹਾਨੂੰ ਘੁੰਮਣਾ ਮੈਨੂੰ ਲੱਗਦਾ ਬਹੁਤ ਪਸੰਦ ਹੈਗਾ। ਤੁਸੀਂ ਬੜੀ ਜਗਾ ਘੁੰਮੇ ਹੋਏ ਹੋ, ਹਨਾ ਜੀ।
ਹਾਂਜੀ-ਹਾਂਜੀ ਆਪਾਂ ਬੜੇ ਜਗਾ ਘੁੰਮੇ ਹੋਏ ਹ ਜੀ।
ਚਲੋ ਜੀ, ਵਧੀਆ।
ਹ ਬਸ ਵਧੀਆ ਹੁਣ ਕੀ ਇਨਾ ਟਾਈਮ ਟੂਮ ਨੀ ਮਿਲਦਾ ਹੈਗਾ ਨਾ ਚੀਜ਼ਾਂ ਤੇ। ਹੁਣ ਬਸ ਇਹ ਹੈ ਕਿ ਨੌਕਰੀ ਦੇ ਵਾਲੇ ਬੰਦੇ ਆ ਮਤਲਬ ਕਦੀ- ਕਦੀ ਹੁਣ ਛੂ- ਟੀਆਂ ਰੋਟੀਆਂ। ਹੁਣ ਤਾਂ ਬਣ ਗਏ ਹੋਈਆਂ ਬਸ।
ਉਹੀ ਕਹਿੰਦੇ ਬਸ ਜੀ ਏਦਾਂ ਹੀ ਸਾਰਾ ਦਿਨ। ਨਿਕਲ ਜਾਂਦਾ ਉੱਥੇ ਜਾ ਕੇ ਟ੍ਰੇਨਿੰਗ ਤੇ।
ਅੱਛਾ ਜੀ।
ਹਾਂਜੀ ਇੱਥੇ ਹੀ ਸਾਡਾ ਘੁੰਮਣਾ।
ਅੱਛਾ ਜੀ ਤੁਸੀਂ ਬੱਸ ਤੇ ਕਿਥੇ- ਕਿੱਥੇ ਗਏ ਹੈ ਸੀ।
ਅੰਮ੍ਰਿਤ-